ਹੈਲੋ ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡੇ ਵਧੀਆ ਜੀ ਤੁਸੀਂ ਸੁਣਾਓ ਬਸ ਵਧ ਵਧੀਆ ਸਾਡੇ ਵੀ ਹੋਰ ਮੈਂ ਕਿਹਾ ਤੁਹਾਡੇ ਕੋਲ ਪੁੱਛਾਂ ਅੱਜ ਕੱਲ੍ਹ ਗੱਲ ਗਰਮੀ ਇਨੀ ਪੈ ਰਹੀ ਹੈ, ਤਾਂ ਸਾਨੂੰ ਪਾਣੀ ਪੀਣਾ ਕਿੰਨਾ ਜ਼ਰੂਰੀ ਹੈ, ਸਾਡੇ ਲਈ ਪਾਣੀ ਦੇਖੋ ਜੀ ਮੈਨੂੰ ਤਾ ਲਗਦਾ ਪਾਣੀ ਹੀ ਗਰਮੀਆ ਲਈ ਸਭ ਤੋ ਜਰੂਰੀ ਹੈ, ਸਹੀ ਗਲ ਹੈ ਡਿਹਾਈਡਰੈਟ ਹੋ ਜਾਂਦੇ ਬਾਹਰ ਨਿਕਲਦੇ ਹੀ, ਬਿਲਕੁਲ ਸਹੀ ਗੱਲ ਹੈ, ਪਾਣੀ ਦੀ ਬੋਤਲ ਬੱਚੇ ਵੀ, ਅਸੀਂ ਵੀ ਸਹੀ ਗੱਲ ਏ ਹੁਣ ਗਰਮੀ ਇਨੀ ਪੈ ਨੂੰ ਹੁੰਦਾ ਹੀ ਹੈ, ਕਿ ਚਲੋ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਪਾਣੀ ਨੂੰ ਦੇਖੋ ਕਿੰਨੇ ਤਰ੍ਹਾਂ ਦਾ ਯੂਜ ਕਰਕੇ ਕੁਛ ਵੀ ਉਹਦੀ ਡਰਿੰਕਸ ਵਗੈਰਾ ਪੀਣ ਲਈ ਬਣਾ ਸਕਦੇ ਤੇ ਆਪਾਂ ਨਿੰਬੂ ਪਾਣੀ ਬਣਾ ਲਿਆ ਜਿਵੇਂ ਜਾਂ ਕੁੱਛ ਬਣਾ ਲਿਆ ਗੂੰਦ ਕਤੀਰਾ ਪਾ, ਕੇ ਰੋਜ਼ ਦਾ ਸ਼ਰਬਤ ਪਾ, ਕੇ ਕੁਛ ਕੁਛ ਵੀ ਬਣਾ ਕੇ ਪੀ ਸਕਦੇ ਹਾਂ ਬੱਚਿਆਂ ਨੂੰ ਵੀ
ਬਿਲਕੁਲ ਅੱਜ ਕੱਲ ਦੇਖੋ ਕਿੰਨੇ ਤਰ੍ਹਾਂ ਦੇ ਡੀਟੋਕਸ ਵਾਟਰ ਚਲ ਰਹੇ ਆ, ਜੋ ਹੈਲਦੀ ਆ, ਆਪਣੀ ਬੋਡੀ ਲਈ
ਨਹੀਂ ਬਿਲਕੁਲ ਸਹੀ ਕਿਹਾ ਪਰ ਸਾਨੂੰ ਇਹ ਨਾ ਇਹਦੀ ਇੰਪੋਰਟੈਂਟ ਸਮਝਣੀ ਚਾਹੀਦੀ ਹੈ, ਕਿ ਸਾਡੇ ਲਈ ਕਿੰਨਾ ਜ਼ਰੂਰੀ ਹੈ, ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ ਸਾਨੂੰ
ਬਿਲਕੁਲ-ਬਿਲਕੁਲ
ਦੇਖੋ ਕਈ ਲੋਕਾਂ ਨੂੰ ਤਾਂ ਪਾਣੀ ਬਿਲਕੁਲ ਨਹੀਂ ਉੱਥੇ ਮਿਲਦਾ ਵੀ ਨਹੀਂ ਹੈ ਕਈ ਇੱਕ ਦਿਨ ਪਾਣੀ ਨਾ ਆਏ ਤਾਂ ਸਾਡੇ ਘਰੇ ਕੀ ਹੋ ਜਾਂਦਾ ਹੈ
ਇੱਕ ਦਿਨ ਕਿ ਦੋ ਤਿੰਨ ਘੰਟਿਆਂ ਦੇ ਵਿੱਚ ਪਾਣੀ ਨਾਲ ਤਾਂ ਇੱਦਾਂ ਹੋ ਜਾਂਦਾ ਕਿ ਪਾਣੀ ਦੇ ਬਗੈਰ ਜ਼ਿੰਦਗੀ ਨਹੀਂ ਹੈ, ਲਾਈਫ ਰੁਕ ਜਾਂਦੀ ਹੈ, ਹਾਂਜੀ ਬਿਲਕੁਲ ਤਾਂ ਟੈਪ ਖੋਲੀ ਪਾਣੀ ਆ ਜਾਂਦਾ ਹੈ, ਜਿੱਧਰ ਦੇਖੋ ਕਈ ਵਿਚਾਰੇ ਜੋ ਬਹੁਤ ਗ਼ਰੀਬ ਨੇ ਉਹ ਦੇਖੋ ਪਾਣੀ ਗੰਦਾ ਪੀਣ ਨੂੰ ਮਜਬੂਰ ਨੇ ਉਹ ਲੋਕ, ਹਾਂਜੀ
ਕਰੇ ਕਿ ਆਪਾਂ ਫਿਲਟਰ ਵਗੈਰਾ ਲੱਗਿਆ ਹੋਵੇ ਤਾਂ ਆਰਾਮ ਆਰਾਮ ਨਾਲ ਫਿਲਟਰਡ ਪਾਣੀ ਪੀਂਦੇ ਹਾਂ ਕਈ ਲੋਕ ਤਾਂ ਦੇਖੋ ਤੁਸੀਂ ਦੇਖਿਆ ਹੀ ਹੋਗਾ ਪਾਣੀ ਲਈ ਕਿੰਨਾ ਪਾਣੀ ਦੇ ਕੈਨ ਉਠਾ ਉਠਾ ਕੇ ਕੇ ਜਗ ਕਿ ਕਦੋਂ ਕਿੱਥੋਂ ਪਾਣੀ ਲੈਣਾ ਕਦੋਂ ਕਿੱਥੋਂ ਲੈਣਾ
ਬਿਲਕੁਲ, ਮੈਂ ਤਾਂ ਖੁਦ ਦੇਖਦੀ ਹਾਂ ਲੋਕੀ ਕਿੱਦਾਂ ਪਾਣੀ ਇੰਨਾ ਸਟੋਰ ਕਰ ਕੇ ਰੱਖਦੇ ਐ
ਓ ਬਿਲਕੁੱਲ ਸਹੀ ਗੱਲ ਐ ਓ ਪਤਾ ਕੀ ਹੁੰਦਾ ਇੱਕ ਦਿਨ ਪਾਣੀ ਨਾ ਆਏ ਨਾ ਤਾਂ ਸਾਨੂੰ ਲੱਗਦਾ ਐ ਕਿ ਹੁਣ ਕਿੱਥੋਂ ਪਾਣੀ ਲੈ ਕੇ ਆਈਏ ਘਰ ਦਾ ਆਪਾਂ ਨੂੰ ਘਰ ਵੀ ਸਾਡਾ ਇਵੇਂ ਹੋ ਜਾਂਦਾ ਐ ਪਾਣੀ ਤੋਂ ਬਗੈਰ ਜਿਵੇਂ ਆਪਾਂ ਕੰਮ ਕਰੀਏ ਤਾਂ ਸਮਝ ਈ ਨੀ ਆਉਂਦਾ ਖਾਣਾ ਬਣਾਉਣਾ ਤਾਂ ਵੀ ਤੁਹਾਨੂੰ ਪਾਣੀ ਚਾਹੀਦਾ
ਬਿਲਕੁੱਲ ਬਿਲਕੁੱਲ ਹਰ ਚੀਜ਼ ਲਈ ਪਾਣੀ ਚਾਹੀਦਾ ਐ ਦੇਖਦੀ ਆ ਮੈਂ ਕਈ-ਕਈ ਜਗ੍ਹਾ ਐਸੀਆਂ ਜਿੱਥੇ ਪਾਣੀ ਟਾਈਮ ਦੇ ਹਿਸਾਬ ਨਾਲ ਆਂਦਾ ਇੱਕ ਘੰਟਾ ਸਵੇਰੇ ਆਏਗਾ ਇੱਕ ਘੰਟਾ ਸ਼ਾਮੀ ਆਏਗਾ
ਨਹੀਂ ਓ ਤਾਂ ਹੁੰਦਾ ਹੀ ਆ ਦੇਖੋ ਪਰ ਓਹੀ ਹੁੰਦਾ ਐ ਨਾ ਲੋਕ ਕਈ ਲੋਕੀ ਦੇਖੋ ਇਹਦੀ ਕਿੰਨੀ ਵੇਸਟੇਜ ਵੀ ਕਰਦੇ ਨੇ
ਬਿਲਕੁੱਲ ਬਿਲਕੁੱਲ ਜਿਨਾਂ ਨੂੰ ਜਿੰਨਾ ਜਾਦਾਂ ਪਾਣੀ ਜ਼ਿਆਦਾ ਮਿਲਦਾ ਮੈਨੂੰ ਲੱਗਦਾ ਵੇਸਟ ਓਹੀ ਓ ਜ਼ਿਆਦਾ ਕਰਦੇ ਆ ਜਿਹਨਾਂ ਨੂੰ ਕਦਰ ਐ ਪਾਣੀ ਦੀ ਜਿਹਨਾਂ ਦੇ ਕੋਲ ਥੋੜ੍ਹਾ ਪਾਣੀ ਜਿਹਨਾਂ ਨੂੰ ਮਿਲਦਾ
ਨਹੀਂ ਪਤਾ ਕੀ ਹੁੰਦੇ ਜ਼ਿਆਦਾ ਜਾਂ ਗਟ ਦੀ ਗੱਲ ਨੀ ਹੁੰਦੀ ਪਰ ਇੱਕ ਇਨਸਾਨ ਨੂੰ ਸਮਝ ਹੋਣੀ ਚਾਹੀਦੀ ਐ ਇਨ ਸਭ ਚੀਜ਼ਾਂ ਲਈ ਕਿ ਦੇਖੋ ਪਾਣੀ ਐ, ਬਿਜਲੀ ਐ, ਕੋਈ ਵੀ ਚੀਜ਼ ਐ ਐਵੇਂ ਜੀ ਸਾਨੂੰ ਵੇਸਟ ਨਹੀਂ ਕਰਨੀ ਚਾਹੀਦੀ। ਚਲੋ ਹੈ ਸਾਡੇ ਕੋਲ ਅਗਰ ਫਲ ਇੰਨੇ ਫਾਲਤੂ ਵੀ ਨਹੀਂ ਹੈ ਏ ਸਭ ਚੀਜ਼ਾਂ ਕਿ ਆਪਾਂ ਇੰਨੀਆਂ ਵੇਸਟ ਕਰਨ ਲਾਈ ਐ ਕਿ ਅੱਗੇ ਜਨੀ ਜਨਰੇਸ਼ਨ ਨੂੰ ਕੁੱਛ ਮਿਲੇ ਈ ਨਾ।
ਬਿਲਕੁੱਲ ਸਹੀ ਕਹਿ ਰਹੇ ਹੋ ਮੈਂ ਦੇਖਦੀ ਸਵੇਰੇ-ਸਵੇਰੇ ਸਾਡੇ ਕਈ ਵਾਰ ਬਾਹਰ ਘੁੰਮਣ ਜਾਓ ਤਾਂ ਲੋਕੀ ਸਵੇਰੇ ਸਵੇਰੇ ਪਾਈਪ ਲੇਕੇ ਬਾਹਰ ਸੜਕਾਂ ਧੋਰੇ ਹੁੰਦੇ ਐ ਹਨਾ ਕਿੰਨਾ ਦੇਖੋ ਤੁਸੀਂ ਪਾਣੀ ਵੇਸਟ ਕਰ ਰਹੇ ਓ ਔਰ ਉੱਥੇ ਮੈਂ
ਇੱਕ ਵਾਰੀ ਧੋਲੋ ਕੋਈ ਗੱਲ ਨੀ ਬੰਦਾ ਰੋਜ਼ ਵੈਸੇ ਵੀ ਕਰ ਸਕਦਾ ਸਾਫ਼ ਸਫ਼ਾਈ ਕਰਨੀ ਹੈ ਜਿਨੇ ਤੋਂ ਉਹ ਤੋ ਵੈਸੇ ਹੀ ਰੱਖ ਸਕਦਾ
ਬਿਲਕੁੱਲ ਬਟ ਤੋਂਈਓ ਗੱਲ ਐ ਨਾ ਕਿ ਪਾਣੀ ਸੇਵ ਕਰਨਾ ਬਹੁਤ ਜ਼ਰੂਰੀ ਐ ਅੱਗੇ ਦੇਖੋ ਪਾਣੀ ਦੀ ਕਿੰਨੀ ਦਿੱਕਤ ਹੋ ਜਾਂਦੀ ਐ
ਦੇਖੋ ਤੁਹਾਨੂੰ ਪਤਾ ਹੀ ਐ ਸਾਡੇ ਇੱਥੇ ਵੀ ਹੁਣੇ ਥੋੜੇ ਦਿਨ ਪਹਿਲਾਂ ਇੰਨੀ ਦਿੱਕ ਕਤ ਸੀ ਪਾਣੀ ਦੀ ਇੱਕ ਟਾਈਮ ਪਾਣੀ ਆ ਰਿਹਾ ਸੀ ਇੰਨੀ ਮੁਸ਼ਕਿਲ ਨਾਲ ਮਤਲਬ ਹੁੰਦਾ ਹੀ ਆ ਬੰਦੇ ਨੂੰ ਇੱਕ ਟਾਈਮ ਪਾਣੀ ਆਏ ਤਾਂ ਥੋੜ੍ਹੀ ਦੇਰ ਲਈ ਆਏ ਤਾਂ ਉਹ ਕਿੰਨਾ ਕੁਛ ਸਟੋਰ ਕਰ ਕੇ ਰੱਖ ਲੇਗਾ।
ਬਿਲਕੁੱਲ ਸਹੀ ਗੱਲ ਐ ਬਿਲਕੁੱਲ। ਬੱਚਿਆਂ ਦੇ ਨਾਲ ਤਾਂ ਪਾਣੀ ਮਿੰਟ-ਮਿੰਟ ਜ਼ਰੂਰ
ਬਿਲਕੁੱਲ ਹੁਣ ਵੈਸੇ ਈ ਛੁੱਟੀਆਂ ਹੋ ਗਈਆਂ ਨੇ ਤੇ ਬੱਚੇ ਘਰ ਹੁੰਦੇ ਨੇ ਤੁਹਾਨੂੰ ਪਤਾ ਖੇਚਲ ਵੀ ਫਿਰ ਜ਼ਿਆਦਾ ਹੋ ਜਾਂਦੀ ਐ
ਬਿਲਕੁਲ ਹੀ ਕਹਿ ਰਹੇ ਹੋ
ਹੂੰ ਕਈ ਕਈ ਆਪਾਂ ਕਿਸੇ ਕਿਸ ਲੋਕਾਂ ਦੇ ਘਰ ਜਾਂਦੇ ਨੇ ਟੈਬ ਦੇਖੋ, ਖੁੱਲੀ ਹੁੰਦੀ ਐ ਜਾਂ ਲੀਕ ਕਰਦੀ ਹੁੰਦੀ ਐ, ਬੰਦੇ ਨੂੰ ਠੀਕ ਕਰਾਣੀ ਚਾਈਦੀ ਐ। ਤੁਆਨੂੰ ਵੀ ਕਿ ਸਾਡੇ ਲਈ ਪਾਣੀ ਦੀ ਬੂੰਦ ਬੂੰਦ ਕਿੰਨੀ ਕੀਮਤੀ ਐ, ਜ਼ਰੂਰੀ ਐ ਸਾਡੇ ਲਈ ਇਹ ਸਭ ਚੀਜ਼ਾਂ।
ਬਿਲਕੁਲ, ਬਿਲਕੁਲ ਬੱਚੇ ਵੀ ਦੇਖੋ ਸਾਡੇ ਏਦਾਂ ਸੀਗੇ ਪਹਿਲੇ ਬਰੱਸ਼ ਕਰ ਪਾਣੀ ਖੁੱਲਿਆ ਹੋਇਆ ਬੱਚਿਆਂ ਨੂੰ ਬਥੇਰਾ ਸਮਝਾਈਦਾ ਕਿ ਨਹੀਂ ਬੇਟਾ ਤੁਸੀਂ ਤਾਂ ਸਕੂਲ ਜਾਂਨੇ ਹੋ ਤੁਹਾਨੂੰ ਤਾਂ ਬਹੁਤ ਸਕੂਲ ਚ ਇਨਾ ਸਮਝਾਂਦੇ ਕਿ ਪਾਣੀ ਨਹੀਂ ਵੇਸ
ਕਰਨਾ ਚਾਹੀਦਾ ਸਹੀ ਗੱਲ ਐ। ਆਹਦੇ ਤੋਂ ਮਗ ਵ ਲੈ ਕੇ ਜਿਵੇਂ ਪਾਣੀ ਲੈ ਕੇ ਤੁਸੀਂ ਬਰੱਸ਼ ਕਰ ਲਓ। ਕਈ ਕਿੰਨੇ ਤਰੀਕੇ ਹੈਗੇ, ਤੁਹਾਡੇ ਕੋਲ ਤੁਸੀਂ ਥੋੜ੍ਹਾ ਜਿਹਾ ਯੂਜ ਕਰ ਕੇ ਬੰਦ ਕਰਦੋ ਟੈਪ
ਬਿਲਕੁਲ
ਬਿਲਕੁਲ ਅਸਤਾ ਆਪ ਦੇਖੋ, ਜਿੱਦਾਂ ਉਹਨੇ ਆਪਣਾ ਵਾਸ਼ ਕੀਤਾ ਚਾਵਲ ਵਾਸ਼ ਕੀਤੇ ਜਾਂ ਦਾਲਾਂ ਵਾਸ਼ ਕੀਤੀਆਂ ਉਹ ਪਾਣੀ ਅਸੀਂ ਲੈ ਕੇ ਆਪਣਾ ਪਲਾਂਟਸ ਦੇ ਵਿੱਚੋਂ ਪਾਣੀ ਪਾ ਦਈਦਾ।
ਬਿਲਕੁਲ ਸਹੀ ਮੈਂ ਤਾਂ ਆਪ ਐਵੇਂ ਹੀ ਕਰਦੀ ਆਂ। ਪਲਾਂਟ ਚ ਪਾ ਦਿਆਂ ਚਲੋ ਉਹ ਪਾਣੀ ਵੀ ਨਹੀਂ ਵੇਸਟ ਹੋਇਆ ਜਾਂ ਕਿਸੇ ਚੀਜ਼ ਲਈ ਯੂਜ਼ ਕਰ ਲਿਆ ਚਲੋ। ਕਈ ਵਾਰ ਹੁੰਦਾ ਕਿ ਚਲੋ ਬਾਹਰ ਵਿਹੜਾ ਵਗੈਰਾ ਆਪਾਂ ਧੋਣਾ ਐ ਜਾਂ ਕੁਛ ਕਰਨਾ ਐ, ਤਾਂ ਬੰਦਾ ਉਹਦੇ ਚ ਲਈ ਯੂਜ਼ ਕਰ ਲੈਂਦਾ।
ਬਿਲਕੁਲ ਹੁਣੇ ਖੋ ਮੋਬ ਇਹਦੇ ਚੋਂ ਏਸੀ ਚੋਂ ਜੋ ਪਾਣੀ ਨਿਕਲਦਾ ਸੀ ਉਹ ਵੀ ਪੋਚੇ ਲਈ ਯੂਜ ਕਰ ਲਿਆ ਜਾਂ ਬਾਹਰੋਂ ਆਪਣਾ ਧੋ ਲਿਆ ਜੋ ਉੱਥੇ ਵੀ ਜ਼ਰੂਰਤ ਐ। ਥੋੜਾ ਬੋਤ ਓਥੇ ਵਾਸ਼ਰੂਮ ਵਗੈਰਾ ਸਾਫ ਕਰ ਲਏ, ਹਾਂਜੀ ਪਕਸ਼ੀ ਦੇਖ ਲਓ ਵਿਚਾਰੇ ਜਿਹੜੇ ਬਾਹਰ ਪਾਣੀ ਲਈ ਤਰਸਦੇ ਐ।
ਉਹ ਕਈ ਕਈ ਲੋਕੀ ਤੋਂ ਬਾਹਰ ਉਹ ਲਾ ਦਿੰਦੇ ਨੇ ਪਕਸ਼ੀਆਂ ਲਈ ਵੀ ਹੁਣ ਜਾਨਵਰਾਂ ਲਈ ਵੀ ਕਿੰਨਾ ਜ ਪੂਰੀ ਹੈ, ਦੇਖਿਆ ਹੀ ਹੋਏਗਾ ਤੁਸੀਂ। ਜਗ੍ਹਾ-ਜਗ੍ਹਾ ਇਹਨਾਂ ਦੇ ਗਾਂਏ ਵਗੈਰਾ ਦੇ ਲਈ ਪਿਆਊ ਵਗੈਰਾ ਲੱਗੇ ਹੁੰਦੇ ਨੇ।
ਬਿਲਕੁਲ ਦੇ ਅਸੀਂ ਤਾਂ ਆਪ ਰੱਖੇ ਹੋਏ ਜੀ ਪਾਣੀ ਆਪਣੇ ਪਕਛੀਆਂ ਲਈ ਰੱਖੇ ਹੋਏ ਆ ਬਹੁਤ ਪਕਸ਼ੀ ਸਾਡੇ ਇੱਥੇ ਆਂਦੇ ਆ ਪਾਣੀ ਪੀਣ ਲਈ
ਵਧੀਆ ਗੱਲ ਹੈ, ਨਾ ਸਗੋਂ ਦੇਖੋ ਇਸੇ ਬਹਾਨੇ ਦੇਖੋ ਬਚਾਰੇ ਗਰਮੀ ਚ ਬ ਗਰਮੀਆਂ ਚ ਇੰਨੇ ਇੱਧਰ ਉਧਰ ਭਟਕਦੇ ਰਹਿੰਦੇ ਨੇ, ਚਲੋ ਉਹਨਾਂ ਨੂੰ ਵੀ ਆਪਾਂ ਵੀ ਅਸੀਂ ਵੀ ਰੱਖਿਆ ਹੋਇਆ ਸਵੇਰੇ ਵਰ ਦੇਨੇ ਹਾਂ, ਆਪਾਂ ਵੀ ਸਵੇਰੇ ਵਰਦੇ ਹਾਂ। ਸ਼ਾਮੀ ਖਾਲੀ ਫਿਰ ਸ਼ਾਮੀ ਵਰਦੋ। ਅੱਜ- ਕੱਲ੍ਹ ਤਾਂ ਦੇਖੋ ਪਾਣੀ ਤਾਂ ਹਰ ਕਿਸੇ ਲਈ ਜ਼ਰੂਰੀ ਹੋ ਗਿਆ ਚਾਹੇ ਪੰਛੀ ਹੋ ਕੋਈ ਜਾਨ
ਬਿਲਕੁਲ- ਬਿਲਕੁਲ ਮੇਰੇ ਬੱਚੇ ਤਾਂ ਠੰਡਾ ਪਾਣੀ ਪਾ ਕੇ ਆਂਦੇ ਹੈ, ਕਿ ਮੰਮਾ ਉਹਨਾ ਨੂੰ ਵੀ ਠੰਡਾ ਪਾਣੀ ਚਾਹੀਦਾ। ਦ ਹੋਏਗਾ,
ਦਾ ਵਧੀਆ ਗੱਲ ਹੈ, ਨਾ ਇਹ ਤਾਂ ਬੱਚਿਆਂ ਨੂੰ ਦੇਖੋ ਸ਼ੁਰੂ ਤੋਂ ਅਸੀਂ ਸਿਖਾਂਦੇ ਹਾਂ ਤਾਂ ਬੱਚੇ ਵੀ ਦੇਖੋ ਕਿੰਨੀ ਵਧੀਆ ਗੱਲ ਸਿੱਖਦੇ ਨੇ ਤੁਹਾਡੇ ਕੋਲੋਂ ਕਿ ਪਾਣੀ ਸਭ ਦੇ ਲਈ ਕਿੰਨਾ ਜ਼ਰੂਰੀ ਹੋ ਗਿਆ ਹੈ। ਔਰ ਸਾਨੂੰ ਸਿਖਾਣਾ ਵੀ ਚਾਹੀਦਾ ਨਾ। ਆਪਦੇ ਬੱਚਿਆਂ ਨੂੰ ਕੀ ਇਹਨੂੰ ਚਾਕ ਘਰ ਰੱਖੋ ਤੁਸੀਂ
ਬਿਲਕੁਲ- ਬਿਲਕੁਲ ਆਪਣੇ ਆਪ ਧਿਆਨ ਰੱਖਦੇ ਕਿ ਅਗਰ ਭਾਂਡਾ ਖਾਲੀ ਐ ਉਹਨਾਂ ਦਾ ਤਾਂ ਪਾਣੀ ਭਰ ਕੇ ਆਣਾ ਉਹਦੇ ਚ ਬਿਲਕੁਲ- ਬਿਲਕੁਲ।
ਵਧੀਆ ਗੱਲ ਹੈ। ਸਗੋਂ ਅੱਛੀ ਗੱਲ ਹੈ, ਨਾ ਆਪਾਂ ਕੋਈ ਵਧੀਆ ਚੀਜ਼ ਤਾਂ ਆਪਦੇ ਬੱਚਿ
ਹਾਂਜੀ, ਹਾਂ। ਤੁਹਾਡੀ ਵੋਇਸ ਬਰੇੇਕ ਹੋ ਰਹੀ ਹੈ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ